ਹੈਲੋ,
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਭਾਬੀ ਜੀ,
ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ,
ਵਧੀਆ ਤੁਸੀਂ ਸੁਣਾਓ ਠੀਕ ਹੋ
ਹਾਂਜੀ ਵਧੀਆ ਸਭ ਵਧੀਆ, ਹੋਰ ਕੀ ਬਣਾ ਰਹੇ ਹੋ ਅੱਜ ਕੀ ਬਣਾ ਰਹੇ ਹੋ ਅੱਜ,
ਅੱਜ ਕੀ ਕਹਿੰਦੇ ਨੇ ਸੋਚ ਰਹੇ ਸੀਗੇ, ਭਿੰਡੀਆਂ ਵਗੈਰਾ, ਤੇ ਹਾਂ ਭਿੰਡੀਆਂ ਦਾ ਹੀ ਸੋਚਿਆ ਹੋਰ ਤੁਸੀਂ ਕੀ ਬਣਾਇਆ,
ਅਸੀਂ ਤਾਂ ਹਲੇ ਫਿਲਹਾਲ ਚੋਲ ਬਣਾਏ ਨੇ ਤੇ ਸ਼ਾਮ ਨੂੰ ਮੇਰੀ ਨਨਾਨ ਨੇ ਆਣੇ ਤੇ ਰਾਜਮਾਂ ਬਣਾਵਾ, ਗੇ ਹਾਂ ਰਾਜਮਾਂ ਵੀ ਬਣਾਣੇ ਹੈਗੇ ਆ, ਹੁਣ ਲੇਟ ਹੋ ਗਏ ਆ ਥੋੜੇ ਤੇ ਫਿਰ ਰੱਖਾਂਗੇ ਉਹਦੇ ਵਾਸਤੇ, ਹੁਣ ਜੇ ਭਿਉਣੇ ਵਗੈਰਾ ਵੀ ਹੁੰਦੇ ਆ ਕੰਮ ਹੁੰਦਾ ਲੰਬਾ ਪ੍ਰੋਸੀਜਰ ਹੈਗਾ ਉਹਨਾਂ ਦਾ,
ਹਮ ਅੱਛਾ ਬੱਚੇ ਗੁੜੀਆਂ ਲੈਣ ਆ ਰਹੇ ਹੋਣਗੇ,
ਹਾਂਜੀ ਕੁੜੀਆਂ ਲੈਣ ਵੀ ਆ ਰਿਹਾ ਨਹੀਂ ਗੁੜੀਆਂ ਤਾਂ ਹਾਲੇ ਇੱਥੇ ਹੀ ਰਹੇਗੀ ਇਦੀਆਂ ਛੋਟੀਆਂ, ਛੁੱਟੀਆਂ ਵੱਧ ਗਈਆਂ ਨੇ ਪੰਜਾਬ ਚ ਛੁੱ ਵੱਧ ਗਿਆਂ ਹੈਗੀਆਂ ਨੇ ਸਮਰ ਵਿੱਚ, ਤੇ ਪੇਸ਼ਨਸ ਤੇ ਕੁੜੀਆਂ ਇੱਥੇ ਰਹੁਗੀ ਸਾਡੀ ਤੇ ਆਉਣਗੇ ਤੇ ਉਹਨਾਂ ਨੇ, ਜਾਣਾ ਕਿ ਅਮਰਨਾਥ ਯਾਤਰਾ ਤੇ ਹੁਣ ਮੁਡਾ ਆ ਮੁੰਡਾ ਆ ਰਿਆ ਉਹਨਾਂ ਦਾ ਤੇ ਉਹਨਾਂ ਨੇ ਜਾਣਾ ਅੱਗੇ ਅਮਰਨਾਥ ਯਾਤਰਾ ਤੇ,
ਓਕੇ,
ਹਾਂਜੀ ਹਾਂਜੀ ਅਮਰਨਾਥ ਦੀ ਯਾਤਰਾ ਤੇ ਹਾਂਜੀ ਮੁੰਡਾ ਵੱਡਾ ਹੈਗਾ ਸੁਖਨਾ, ਹਾਈਟ ਹੈਗੀ ਉਹਦੀ ਛੇ ਫੁਟ ਤਿੰਨ ਇੰਚ,
ਅੱਛਾ,
ਛੇ ਫੁਟ ਤਿੰਨ ਇੰਚ ਹਾਈਟ ਹੈਗੀ ਹੈ ਮੁੰਡੇ ਦੀ, ਮੁੰਡਾ ਬਹੁਤ ਸੋਹਣਾ ਲੱਗਦਾ ਹੈ। ਸਾਡੇ ਘਰ 'ਚ' ਹਾਲੇ ਤੱਕ ਇੰਨੀ ਹਾਈਟ ਨ ਹੋਈ ਹੈ ਜਿੰਨੀ ਉਹਦੀ ਹੈਗੀ ਛੇ, ਫ ਤਿੰਨ ਦਿਨ ਚਦ ਕੇ ਹੁੰਦੇ ਨੇ ਫ ਸਾਡੀ ਹਲੇ ਐ ਕੱਦ ਨੀ ਕੱਢਿਆ ਹੈਗਾ ਆ ਤੇ ਕੁੜੀ ਕਰਦਾ ਕਿਹਨ ਕੱਢ ਲਈਏ ਵੀ ਕੱਢ ਲਈ ਕੱਦ ਹਲੇ ਟਾਈਮ ਹੈਗਾ ਹੈ ਪਤਲੀ ਜੀ ਹੈਗੀ ਹੈ, ਨੀ ਕੱਢੇ ਗੀ ਡਰ ਡਰ ਕੇ, ਲੇਕਿਨ ਮੁੰਡੇ ਸੁੱਖਨਾ ਉਹ ਸੋਣਾ ਸਪੋਰਟਸ ਦੇ ਵਿੱਚ, ਆਟ ਲੀਤੀ ਹੋਈ ਸਪੋਰਟਸ ਵਿਚ ਹੈਗਾ, ਹਾ ਹੁਣ, ਰਨਿੰਗ ਸੀਗੀ ਉਹਦੇ ਕੋਲ ਤੇ ਇੱਕ ਹੋਰਸਪਰਸ ਦੱਸਦਾ ਹੈਗਾ ਆ, ਸ਼ਾਇਦ ਤਲਵਾਰ ਬਾਜੀ ਹੈਗੀ ਉਹਦੀ, ਤੇ,
ਅੱਛਾ,
ਹਾਂ ਤੇ ਇਸ ਤਰ੍ਹਾਂ ਹੈਗੇ ਉਹਦੇ ਉਹ ਇੱਕ ਦੋ ਇੱਕ ਨਹੀਂ ਹੈ ਸਿੰਗਲ ਸਪੋਰਟ ਨਹੀਂ ਹੈਗਾ ਉਹਦੇ, ਕੋਲ ਹੈਗੇ ਨੇ, ਦੋ ਤਿੰਨ ਸਪੋਰਟ ਹੈਗੇ ਨੇ ਪਿੱਛੇ ਓਨੇ ਮੈਡਲ ਵੀ ਲਿੱਤੇ, ਓਨੂੰ ਸਕੋਲਰਸ਼ਿਪ ਵੀ ਮਿਲੀ ਏ। ਪੱਲਸ ਟੂ ਵਾਸਤੇ ਹਾਂ, ਹਾਂ ਥਟੀਫਾਇਫ ਥ‌ਊਜੰਡ ਦੀ ਸ਼ਿਪ ਮਿਲੀ ਸੀ ਓਨੂੰ। ਸਟਾਰਟਿੰਗ ਦੇ ਵਿੱਚ ਹਾਂ, ਹਾਂ ਸਪੋਰਟਬੇਸ ਤੇ।
ਹੁਣ ਕੋਲਜ ਐ ਕੀ
ਏ ਚੰਡੀਗੜ੍ਹ।
ਨਈ ਮੈਂ ਹੁਣ ਕਾਲਜ ਹੈ ਗਿਆ ਓਰਕੋ।
ਹਾਂਜੀ
ਹੁਣ ਮ ਕੋਲਜ ਹੈਗਾ।
ਨਈ ਕੋਲਜ ਨੀ ਹੈਗਾ, ਹਲੇ ਪਲੱਸ ਟੂ 'ਚ ਹੋਇਆ।
ਅੱਛਾ ਪਲੱਸ- ਅੱਛਾ।
ਪਲੱਸ ਵਨ 'ਚ ਮੈਡਲ ਮਿਲਿਆ ਓਨੂੰ, ਪਲੱਸ ਟੂ 'ਚ ਹੋਇਆ ਹੁਣ। ਤੇ ਹੁਣ ਓਦੀ ਬੁੱਕਸ ਵਗੈਰਾ ਲੈ ਕੇ ਆਣੀਆਂ ਸੀ, ਆ ਤੇ ਦੀਦੀ ਨੇ ਕੱਲ ਹੀ ਜਾਣਾ ਸੀ। ਸੀਗਾ, ਲੇਕਿਨ ਆਏ ਨੀ ਕਿਉਂਕਿ ਓਨਾਂ ਨੇ ਬੁੱਕਸ ਲਿਆਣੀਆਂ ਸੀਗੀਆਂ। ਓ ਮੁੰਡੇ ਦੀਆਂ ਵੀ, ਐਕਚੁਲੀ ਚੰਡੀਗੜ੍ਹ ਵਿਚ ਨਾ ਹੁਣ ਇੱਕ ਅਲੱਗ ਪੈਟਰਨ ਸਟਾਰ ਹੋ ਗਿਆ, ਐਜੂਕੇਸ਼ਨ ਦਾ ਨਾ। ਓਨਾਂ ਨੇ ਬਹੁਤ ਅੱਛੀ ਅ ਜੇ ਯੂ ਟੀ ਹੈ ਨਾ ਜਿਵੇਂ ਦਿੱਲੀ ਏ, ਚੰਡੀਗੜ੍ਹ ਐ। ਏਨਾ ਅੰਬਾਲਾ ਹੈਗਾ ਤੇ ਏਨਾਂ ਵਿੱਚ ਅਲੱਗ ਪੈਟਰਨ ਸਟਾਰ ਕਰਤਾ, ਏਨਾਂ ਨੇ। ਕੀ ਜੇੜੇ ਵੀ ਬੱਚੇ ਜਿਸ ਫੀਲਡ ਦੇ ਵਿੱਚ ਅੱਗੇ ਜਾਣੇ ਚਾਂਦੇ ਐ ਪਲੱਸ ਟੂ ਦੇ ਵਿੱਚ ਓਨਾਂ ਨੂੰ ਓਹੀ ਸਟੱਡੀ ਕਰਵਾਈ ਜਾਏ।
ਅੱਛਾ।
ਜਿਵੇ ਅਗਰ ਪੁਲਿਸ ਲਾਈਨ ਦੇ ਵਿੱਚ ਜਾਣਾ ਐ ਨਾ, ਓਦੀ ਹੀ ਬੁਕਸ ਕਰਵਾਈਆਂ ਜਾਣਗੀਆਂ ਪਰ ਪੇਅਰ ਓਦੇ ਵਿੱਚ ਈ ਅੱਛੇ ਨਾਲ ਤੇ ਕਰਵਾਇਆ ਜਾਏਗਾ। ਕਿ ਓ ਓਸੀ ਓ ਓਹੀ ਜੇੜਾ ਕੰਪੀਟੀਟਿਵ ਇਗਜ਼ਾਮਸ ਨੇ ਓਹੀ ਅੱਛੇ ਨਾਲ ਪ੍ਰਪੇਅਰ ਕਰੇ, ਓਦੇ ਰਿਗਾਡਿੰਗ ਇਚ ਸਟੱਡੀ ਹੋਏ। ਇੰਨਾ ਅੱਛਾ ਬੈਨੀਫਿਟ ਮਿਲ ਰਿਆ ਹੈਗਾ। ਹਾਂ ਓਥੇ ਏ ਚੀਜ਼ ਏ ਪਲੇਟਫਾਰਮ ਰੈਡੀ ਕੀਤਾ ਜਾ ਰਿਆ ਬੱਚਿਆਂ ਵਾਸਤੇ, ਜੋ ਬੈਂਕਿੰਗ ਵਿੱਚ ਜਾਣਾ ਚਾਂਦਾ, ਓਨਾਂ ਵਾਸਤੇ ਅਲੱਗ ਪਲੈਟ ਪਲੇਟਫੋਮਾਂ ਓਨਾਂ ਨੇ ਕਿਸ ਟਾਈਪ ਦੀ ਬੁੱਕਸ ਲੈਣੀਆ। ਬੁੱਕਸ ਪੈਟਰਨ ਹੀ ਸਾਰਾ ਓਨਾਂ ਨੇ ਚੇਂਜ ਕਰਤਾ। ਜੜੀ ਆ ਟੂ ਥਾਊਜੈਂਟ
ਕਲਾਸ ਵਿੱਚ ਅਗਰ ਟਵੈਂਟੀ ਸਟੂਡੈਂਟਸ ਐਂ, ਟਵੈਂਟੀ ਵਿਚ ਚਲੋ ਮੰਨ ਲਿਆ ਚਾਰ ਪੰਜ ਦਾ ਮੈਚ ਕਰ ਰਿਆ, ਤੇ ਪੰਦਰਾਂ ਤਰ੍ਹਾਂ ਦੀ ਟੀਚਿੰਗ ਰ‌ਏਗੀ ਕਲਾਸ ਵਿੱਚ। ਸਬਜੈਕਟ
ਹਾਂ ਪੰਦਰਾਂ ਤਰ੍ਹਾਂ ਦੀ ਟੀਚਿੰਗ ਰ‌ਏਗੀ। ਵੋਕੇਸ਼ਨਲ ਬੋਤ ਸਟਾਟ ਹੋ ਗਿਆ ਚੰਡੀਗੜ੍ਹ 'ਚ ਵੋਕੈਸ਼ਨਲ ਟੀਚਿੰਗ ਬੋਤ ਸਟਾਟ, ਕੋ ਪੈਲਾਂ ਕੋਲਜ 'ਚ ਤੇ ਨਾ ਹੁਣ ਪਲੱਸ ਟੂ ਤੁਸੀਂ ਓ ਪਲੱਸ ਵਨ 'ਚ ਨਾਈਨ ਸਟੈਂਡਰਡ ਦੇ ਵਿੱਚ ਸਟਾਟ ਕਰ ਦਿੱਤੀ ਐ, ਵੋਕੇ ਵੋਕੇਸ਼ਨਲ ਚੰਡੀਗੜ੍ਹ ਸਕੂਲਸ ਦੇ ਵਿੱਚ, ਹੁਣ ਮੇਰੀ ਭਾਂਜੀ ਹੈਗੀ ਐ। ਨਾਇਨ ਸਟੈਂਡਰਡ ਦੇ ਵਿੱਚ ਸੀ ਜਦੋਂ, ਤੇ ਓਨੇ ਕਟਿੰਗ ਦਾ ਪੂਰਾ ਕੋਰਸ ਕਰ ਲਿਆ। ਹੇਅਰ ਕਟਿੰਗ ਦਾ। ਓਨੇ ਪੂਰਾ ਕੋਰਸ ਕਰ ਲਿਆ, ਓਨੂੰ ਸਾਰੇ ਹੀ ਚੀਜ਼ ਓ ਸਿਖਾ ਦਿੱਤੀ ਗਈ ਏ ਬਿਊਟੀਸ਼ਨ ਦਾ। ਵਨ ਈਅਰ ਦਾ ਕੋਰਸ ਸੀਗਾ ਓਦਾ ਹੋ ਗਿਆ, ਨੇਲ ਆਰਟ ਦਾ ਸੀਗਾ ਓਦੇ ਵਿੱਚ, ਓਨੇ ਨੇਲ ਆਰਟ ਵੀ ਕਰ ਲਿਆ ਹੈਗਾ। ਕਰਿਆ ਤੇ ਗਸ ਤਰ੍ਹਾਂ ਓਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦੇਣੀ ਸਟਾਰਟ ਕਰ ਦਿੱਤੀ ਗਈ ਐ ਕੀ ਜੇ ਏ ਨਾ ਹੋਣ ਕੀ ਪਲੱਸ ਟੂ ਤੋਂ ਬਾਅਦ ਨਿਕਲ ਨਿਕਲਣ ਤੇ ਉਨਾਂ ਨੂੰ ਕੁਛ ਆਂਦਾ ਨਾ ਹੋਵੇ ਉਨਾਂ ਦੇ ਪੱਲੇ ਕੁਛ ਨਾ ਹੋਵੇ ਉਸ ਚੀਜ਼ ਨੂੰ ਨਾ ਡਿਨਾਏ ਕੀਤਾ ਗਿਆ ਹੁਣ ਜਿਵੇਂ ਨੈਸ਼ਨਲ ਜੇੜੀ ਪੋਲਿਸੀ ਹੈਗੀ ਹੈ ਨਾ ਟੂ ਥਾਊਸੈਂਡ ਟਵੰਟੀ ਦੀ ਅ ਐਨ ਈ ਪੀ ਐਨ ਈ ਪੀ ਤੇ ਉਦੇ ਅੰਦਰ ਐ ਸਾਰੀਆਂ ਚੀਜ਼ਾਂ ਇੰਕਲੂਡ ਕੀਤੀਆਂ ਗਈਆਂ ਨੇ।
ਤਿਆਰੀਆਂ ਹੂੰ
ਉਨਾ ਨੂੰ ਫਰੈਂਚ ਵਗੈਰਾ ਵੀ ਇੰਕਲੂਡ ਹੋ ਗਈ ਏ ਕਿ ਫਰੈਂਚ ਵੀ ਹੋਣੀ ਚਾਈਦੀ ਏ ਜਿਵੇਂ ਸਾ ਸਾਡੇ ਠੀਕ ਅ ਵੱਡੇ-ਵੱਡੇ ਸਕੂਲਾਂ ਦੇ ਵਿੱਚ ਹੈਗਾ ਐ ਫਰੈਂਚ ਹੋ ਜਾਂਦੀ ਐ ਸਪੈਨਿਸ਼ ਹੋ ਜਾਂਦੀ ਐ ਕਿ ਬੱਚੇ ਸ ਸਕੂਲ ਲੈਵਲ ਤੇ ਹੀ ਓ ਚੀਜ਼ ਸਿੱਖ ਕੇ ਅਗਰ ਉਨਾਂ ਨੇ ਉਨਾ ਕੰਟਰੀਜ਼ ਦੇ ਵਿੱਚ ਜਾਣਾ ਐ ਉਨਾਂ ਨੂੰ ਉੱਥੇ ਅਪੋਰਚੁਨਿਟੀ ਮਿਲੇ ਉਨਾਂ ਨੂੰ ਮਤਲਬ ਪਲੱਸ ਟੂ ਤੋਂ ਬਾਦ ਉਨਾਂ ਨੂੰ ਵਨ ਈਅਰ ਵੇਸਟ ਨਾ ਕਰਨਾ ਪਵੇ। ਓ ਬਸ ਆਪਣੀ ਆਇਲਸ ਕਰੇ ਆਇਲਸ ਕਰਨ ਤੇ ਆਪਣਾ ਨਿਕਲ ਜਾਣ ਇਸ ਚੀਜ ਦਾ ਬੈਨੀਫਿਟ ਹੋ ਰਿਆ। ਹਾਂ ਤੋ ਵੈਸੇ ਵੀ ਚੰਡੀਗੜ ਦੇ ਸੂਕੂਲ ਤੇ ਵੈਸੇ ਬੜੇ ਹਾਈਫਾਈ ਲੈਵਲ ਦੇ ਨੇ ਦਿੱਲੀ ਦੇ ਚੰਡੀਗੜ ਦੇ ਯੂਪੀ ਹੈਗੀ ਏ। ਤੇ ਓਥੇ ਸਾਰੀ ਫੈਸਿਲਿਟੀਜ਼ ਏਨਾਂ ਨੂੰ ਮਿਲ ਰੀ ਏ। ਬਲਕਿ ਮੈਨੂੰ ਮੇਰੇ ਗਾਂਡੀ ਨੇ ਕਿਆ ਸੀਗਾ ਕੈਂਦੇ ਏਨੂੰ ਪੁਲਿਸ ਦੇ ਵਿੱਚ ਭਰ ਤੀ ਕਰਵਾਈ ਏ ਕੇ ਇਨੂੰ ਫੋਰਨ ਭੇਜੀਏ ਮੈਂ ਕਿਆ ਕੋਈ ਗੱਲ ਨੀ ਤੁਸ ਤੁਸੀ ਹਲੇ ਵੇਖੋ ਮੈਂ ਕਿਆ ਏਦਾ ਪਲੱਸ ਟੂ ਦਾ ਦੇਖੋ ਕਿ ਪਲੱਸ ਟੂ ਕੀ ਕਰਦੈ। ਉਸ ਤੋਂ ਬਾਦ ਏਦਾ ਜਿੱਧਰ ਇੰਟਰਸਟ ਬਨੇਗਾ ਫਿਰ ਓਦਰ ਅਸੀ ਏਨੂੰ ਲੈ ਲਾਂਗੇ। ਹਲੇ ਮੈਂ ਕਿਆ ਏਨੂ ਪਲੱਸ ਟੂ ਕਰਨ ਦੋ ਹਲੇ ਮਾਇੰਡ ਓਦਾ ਡਿਸਟਰਬ ਨਾ ਕਰੋ। ਤੇ ਮੈਂ ਕਿਆ ਓਨੂੰ ਕਰਨ ਦੋ ਜੋ ਕਰਦਾ ਹੈਗਾ ਆ ਫੇਰ ਅਸੀ ਵੇਖਦੇ ਆਂ। ਕਿਉਂਕਿ ਉਸ ਮੁੰਡੇ ਦੇ ਵਿੱ 'ਚ ਨਾ ਇੱਕ ਚੀਜ ਬੜੀ ਏ ਐਜੂਕੇਸ਼ਨ ਚੋ ਐਵਰੇਜ਼ ਰਿਆ ਬੋਤ ਜਾਦਾ ਅਛ ਅੱਛਾ ਨੀ ਰਿਆ ਐਜੂਕੇਮ਼ਨ ਦੇ ਵਿੱਚ ਟੈੰਥ 'ਚ ਆ ਥਿੰਕ ਓਦੇ ਮੇਸ ਤਾਂ ਫਿਫਟੀ ਪਰਸੈਂਟ ਮਾਰਕਸ ਆਏ ਲੇਕਨ ਓ ਸਪੋਰਟਸ ਦੇ ਵਿੱਚ ਬਹੁਤ ਅੱਛਾ ਐ। ਔਰ ਉਸੇ ਬਿਹਾਫ ਤੇ ਓ ਮੈਡਲ ਲੈ ਕੇ ਆਇਆ ਦੇਖੋ ਸਕੋਲਰਸ਼ਿਪ ਵੀ ਲੈ ਲੀ ਤੇ ਥਰ ਥਰਟੀ ਫਾਈਵ ਥਾਉਜੈ਼ਂਡ ਵੀ ਔਰ ਕਿੰਨੀ ਪਲੱਸ ਗੱਲ ਐ ਓਦੀ ਕਲਾ ਲਾਸ 'ਚ ਟਵਨਟੀ ਫਾਈਵ ਸੂ ਸਟੂਡੈਂਟਸ ਨੇ ਜੇੜੇ ਸਪੋਰਟਸ ਕੋਟੇ ਦੇ ਨੇ। ਓਵਰ ਔਲ ਟਵਨਟੀ ਫਾਈਵ ਸਟੂਡੈਂਟਸ ਨੇ ਜੇੜੇ ਸਪੋਰਟਸ ਕੋਟੇ ਦੇ ਐਂ, ਜਿਨਾਂ ਨੇ ਸਪੋਰਟਸ ਲਿੱਤਾ ਹੋਏਐ। ਔਰ ਪਲੱਸ ਪੁਆਇੰਟ ਏ ਐ ਕਿ ਗੋਰਮੈਂਟਸ ਸਕੂਲ 'ਚ ਪੜ ਰਿਆ ਗੋਰਮੈਂਟ ਹਾਂ ਗੋਰਮੈਂਟ ਸ
ਨੀ ਤੇ ਗਵਮੈਂਟ ਸ
ਗੋਰਮੈਂਟ ਸਕੂਲ 'ਚ ਪੜਦਾ ਪਿਆ ਐ ਨਾ ਤੇ ਬੈਨੀਫਿਟ ਮਿਲ ਜਾਂਦੇ ਨੇ ਬੜੇ ਸਾਰੇ
ਹੂੰ-ਹੂੰ-ਹੂੰ-ਹੂੰ
ਮੇਰਾ ਤਾਂ ਆਪਨਾ ਅਗਰ ਮੈਂ ਉਥੇ ਹੁੰਦੀ ਨਾ ਮੈਂ ਸੱਚੀ ਕੈਨੀ ਆਂ ਮੈਂ ਅਪਣੇ ਬੱਚੇ ਚੰਡੀਗੜ ਗੌਰਮੈਂਟ ਸਕੂਲ 'ਚ ਹੀ ਪੜਾਂਦੀ ਐਨੇ ਬਲਕਿ ਓ ਇਥੇ ਤਾਂ ਜੇੜੇ ਮਨਿਸਟਰਸ ਹੈਂ ਐਮ ਐਲ ਏ ਹੈ। ਓਨਾਂ ਦੇ ਬੱਚੇ ਵੀ ਓਥੇ ਹੀ ਪੜਦੇ ਵੱਡੇ-ਵੱਡੇ ਅਫਸਰਾਂ ਦੇ ਬੱਚੇ ਚੰਡੀਗੜ ਸ
ਮੈਨੂ ਪਤਾ ਐ ਸਾਡੇ ਇ ਥੇ ਗਵਮੈਂਟ ਸਕੂਲ ਨੂੰ ਕੁੱਛ ਬੋਲਦੇ ਨੇ ਤੇ ਓਥੇ ਅੱਛਾ ਰੇ ਐ ਸਟੇਟਸ ਓਨਾਂ ਦੀ ਪਲੇਸਮੈਂਟ ਵੀ ਅੱਛੀ ਹੁੰਦੀ।
ਪਲੇਸਮੈਂਟ ਵੀ ਅੱਛੀ ਹੁੰਦੀ ਐ, ਪਲੇਸਮੈਂਟ ਬੋਹਤ ਅੱਛੀ ਹੁੰਦੀ ਐ। ਪਲੱਸ ਪੁਆਇੰਟ ਐ। ਚੰਡੀਗੜ ਚ ਜੇੜਾ ਅਗਰ ਬੱਚਾ ਪੜੇਆ ਹੋਏਆ ਨਾ, ਓਦੀ ਪਲੇਸਮੈਂਟ ਬੋਹਤ ਜਲਦੀ ਹੁੰਦੀ ਐ ਔਰ
ਔਰ ਅੱਛੀ ਜਗਾ ਹੂੰਦੀ
ਏ ਬੜਾ ਐ, ਹੁਨ ਓ ਪਿਛੇ ਹੁਨ ਰੇਲਵੇ ਦੀ ਵਕੈਂਸੀ ਨਿਕਲੀ ਸੀਗੀ, ਇੱਕ ਕਲੈਕਟਰ ਦੀ। ਤੇ ਲੇਕਿਨ ਓਦੀ ਏਜ਼ ਨੀ ਸੀਗੀ ਅਠਾਰਾਂ ਤੋਂ ਥਟ ਅ ਤੇਤ ਤੀ ਸਾਲ ਮੰਗੇਆ ਸੀ ਓਨਾਂ ਨੇ ਏਜ਼ ਕ੍ਰੀਟੀਰੀਆ, ਅਠਾਰਾਂ ਨੀ ਹੈਗਾ ਸੀਗਾ ਤੇ ਇਸ ਕਰਕੇ ੳਦਾ ਫੋਮ ਨੀ ਫਿਲ ਹੋ ਪਾ ਰੇਆ ਸੀ, ਵਰਨਾ ਮੈਂ ਏਦਾ ਫੋਮ ਫਿਲ ਕਰਵਾਨਾ ਸੀ ਔਰੇ ਚ ਸਲੈਕਸ਼ਨ ਹੋ ਜਾ
ਹੂੰ।
ਜਾਨੀ ਸੀ ਕਿਉਂਕਿ ੳਦੇ ਔਲਰੇਡ
ਹੂੰ।
ਪੈਲੇ ਲਿੱਤਾ ਹੋਏਆ।
ਓ ਮੈਡਲ ਦੇਖਦੇ ਨੇ ਮੈਡਲ ਦੇ ਬਿਹਾਫ, ਸਪੋਰਟਸ ਦੇਖਨਾ ਸੀ ਓਨਾਂ ਨੇ ਔਰ ਐਦੀ
ਹੂੰ।
ਤੇ ਉਥੇ ਟਿਕਟ ਕਲੈਕਟਰ ਦੇ ਵਿੱਚ ਚੁਆਇਆ, ਪੰਜਾਬ ਦੇ ਵਿੱਚ ਐਜੂਕੇਟਿਡ ਬੱਚੇ ਬੋਹਤ ਜਲਦੀ ਰਾਈਸ ਕਰਦੇ ਨੇ, ਬੋਹਤ ਜਲਦੀ ਤਰੱਕੀ ਕਰਦੇ ਏਨੇ ਏਥੇ ਨਹੀ ੳਹ ਏਨੀ ਜਲਦੀ ਬੱਚੇ ਤਰੱਕੀ ਕਰ ਪਾਂਦੇ, ਜਿੰਨੇ ੳਥੇ ਕਰ ਪਾਂਦੇ ਨੇ।
ਹੂੰ।
ੳਥੇ ਕਾਫ਼ੀ ਸਕੋਪ ਹੈਗਾ ਹਾਂ ੳਥੇ ਤਾਂ
ਅੱਛਾ। ਹੈਲੋ
ੳਥੇ ਡਾਰੈਕਟ ਭਰਤੀ ਹੋ ਜਾਂਦੀ ਐ ਨਾ। ਹੈਲੋ, ਹਾਂਜੀ
ਹਾਂ, ਹਾਂ ਨਈ ਆ ਰੀ, ਆ ਰੀ ਅਵਾਜ।
ਹਾਂ ੳਥੇ ਡਾਰੈਕਟ ਭਰਤੀ ਹੋ ਜਾਂਦੀ ਹੈਗੀ ਏ। ੳ ਤੇ ਦੇਖਦੇ ਏ ਗਵਰਮੈਂਟ ਸਕੂਲ ਚ ਬੱਚਾ ਪੜੇਆ। ੳਨਾਂ ਨੂੰ ਫਸਟ ਪ੍ਰੈਫਰੈਂਸ ਦਿੱਤੀ ਜਾਂਦੀ ਏ, ਗੌਰਮੈਂਟ ਸਕੂਲ ਦੇ ਬੱਚੇਆਂ ਨੂੰ।
ਹੂੰ।
ਹੋਰ ਤੁਹਾਡੀ ਸਿਸਟਰ ਦੇ ਬੱਚੇ ਕਿੱਥੇ ਪੜਦੇ ਨੇ ਪੰਜਾਬ ਚ?
ੳ ਤੇ ਆਈਸੀਏ ਆਈਸੀਏ ੳ ਹੁੰਦਾ ਬੋਰਡ ੳਦੇ ਚ ਨੇ ਆਈ ਸੀ ਐਸ ਸੀ ਚ ਨੇ
ਅੱਛਾ, ਅੱਛਾ। ਛੋਟੀਆਂ ਨੇ ਗੁੜੀਆਂ ੳਨਾਂ ਦੀਆਂ?
ਇੱਕ ਹੈ ਗੁੜਿਆ ਕਿਤੇੇ ਫਸਟ ਚ ਐ ਤੇ ਇੱਕ ਏਠਥ ਵਿੱਚ।
ਏਠਥ ਚ
ਹੂੰ।
ਅੱਛਾ, ਗੈਪ ਹੈਗਾ ਬੱਚੇਆਂ ਚ ਕਾਫੀ ਨਾ। ਫਰਸਟ ਚ ਇੱਕ ਏਟਥ ਚ ਕਾਫੀ ਲੰਬੇ ਗੈਪ ਬਨ
ਹਾਂ।
ਚਲੋ ਵਧੀਆ ਹੈਗਾ। ਔਰ ਤੁਹਾਡੇ ਜੀਜਾ ਜੀ ਕੀ ਕਰਦੇ ਨੇ?
ਉਹ ਐਗਰੀਕਲਚਰ ਵਿੱਚ ਉਹ ਐਕਚੁਲੀ ਉਹਨਾਂ ਦੇ ਲੈਂਡ ਲੋਡ ਨੇ ਜ਼ਮੀਨਾਂ ਜ਼ਮੂਨਾਂ ਨੇ ਆਪਣੀਆਂ ਕੰਮ ਨੀ ਕਰਦੇ ਅੱਗੇ ਵਰਕਰ ਲਗਾ ਰੱਖੇ ਨੇ
ਵਰਕਰ ਲਾਏ ਹੋਏ ਹਾਂ ਲੈਂਡ ਲੋਡ ਦਾ ਤਾਂ ਇਹੀ ਹਾਲ ਹੈ। ਜਿਮੀਦਾਰਾਂ ਦੇ ਤਾਂ ਵਰਕਰ ਹੀ ਅੱਗੇ ਕੰਮ ਕਰਦੇ ਨੇ ਅ ਅਗੇ ਓਨਾਂ ਨੇ ਰੱਖੇ ਹੁੰਦੇ ਨੇ
ਪੁਸ਼ਕਰ ਨਾ ਪੱ ਗਿੱਲਾ ਹੋ ਗਿਆ
ਹਾਂ ਓਨਾਂ ਨੇ ਅੱਗੇ ਰੱਖੇ ਹੁੰਦੇ ਨੇ ਸੀ ਸੀਰੀ ਰੱਖੇ ਹੁੰਦੇ ਸੀਰੀਆਂ ਤੋਂ ਸਾਰਾ ਕੰਮ ਕਰਵਾਂਦੇ ਹੈਗੇ ਨੇ
ਹਮ, ਹਮ, ਹਮ ਐਈ ਹੈ। ਹੂੰ, ਹੂੰ, ਹੂੰ
ਵਧੀਆ ਹੈਗਾ ਆ ਜਿਨਾਂ ਕੋਲ ਜ਼ਮੀਨਾਂ ਆ ਓਹੀ ਆਣ ਵਾਲੇ ਟਾਈਮ ਚ ਰਾਜੇ ਆ ਬਾਕੀ ਤਾਂ ਸਾਰੇ ਬੇਕਾਰ ਹੀ ਨ
ਹਮ ਉਹ ਤੇ ਲੇ ਜ਼ਮੀਨ ਉਹਨਾਂ ਦੀ
ਹਾਂ ਫ ਜ਼ਮੀਨਾਂ ਵਾਲ ਉਹ ਆਪਣੀ ਬਰਾਦਰੀ ਚ ਵੇਆਏ ਨੇ
ਉਹ ਜਟ--ਨੇ
ਜੱਟ ਨੇ ਹਾਂ ਕਿਉਂਕਿ ਮੈਂ ਅ ਖੱਤਰੀਆਂ ਦੇ ਵਿੱਚ ਤੇ ਨਹੀਂ ਹੁੰਦੇ ਨਾ ਜੱਟਾਂ ਦੇ ਵਿੱਚ ਹੁਣ ਸਮਝ ਗਈ ਸੀ ਮੈਂ ਜਦੋਂ ਤੁਸੀਂ ਕਿਹਾ ਨਾ ਸੌ ਕਿੱਲੇ ਹੈਗੇ ਨੇ ਆ ਤਾਂ ਹੀ ਨੂੰ ਮੈਂ ਸਮਝ ਗੀ ਸੀ ਆਪਣੀ ਬਰਾਦਰੀ
ਹਮ। ਹਮ। ਹਮ ਹੋਰ।
ਚਲੋ ਫੇਿਰ ਠੀਕ ਹੈ ਮੈਨੂੰ ਨਾ ਥੋੜਾ ਜਿਹਾ ਕੰਮ ਹੈਗਾ ਮੈਂ ਆਪਣਾ ਕੰਮ ਕਰ ਲੀ ਹਹ